ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ।
ਤੁਸੀਂ ਸੁਣਾਓ।
ਬਸ ਵਧੀਆ ਵਧੀਆ। ਕਹਿ ਬੜੀ ਦੇਰ ਹੋ ਗਈ ਹੈ, ਕਾਫੀ ਟਾਈਮ ਹੋ ਗਿਆ ਗੱਲ ਹੀ ਨੀ ਹੋਈ ਸਾਡੀ।
ਆਹ,
ਚੱਲ ਮੈਂ ਕਿਹਾ ਪੁੱ ਅੱਛਿਆ, ਕੀ ਹਾਲ ਚਾਲ ਬੱਚਿਆਂ ਦੇ ਤੁਹਾਡਾ, ਹੋਰ ਕੀ ਕਰਦੇ ਪਏ ਸੀ।
ਬਸ, ਕਰਦੀ ਤਾਂ ਕੁਛ ਨੀ ਉੱਪਰ ਕੱਪੜੇ ਪਾਏ ਦੇ ਸੀ ਉਤਾਰੇ ਨੇ ਉਹਨੂੰ, ਮੌਸਮ ਥੋੜਾ ਐਦਾ ਇਹਦਾ, ਪਾਰਿਸ਼,
ਹਾਂਜੀ-ਹਾਂਜੀ ਸਾਡੇ ਵੀ, ਇੱਥੇ ਅੱਜ ਨਾ, ਬੜਾ ਮੌਸਮ ਵਧੀਆ ਹੋਇਆ ਬਾਰਿਸ਼
ਹਾਂ, ਅੱਛਾ ਇੱਥੇ ਆਈ ਤਾਂ ਨਹੀਂ ਅਜੇ ਵੈਸੇ ਬ
ਨਹੀਂ ਨਹੀਂ ਸਾਡੇ ਉੱਥੇ ਬੜੀ ਬਾਰਿਸ਼ ਆਈ ਸਵੇਰੇ ਨਾ, ਹਾਂਜੀ
ਹੋਰ, ਬੱਚੇ ਠੀਕ ਨੇ।
ਜੀ, ਹਾਂਜੀ ਠੀਕ ਠੀਕ ਹੋਰ ਤੁਸੀਂ ਕਰਦੇ
ਬਸ ਹੁਣ ਚੋਲ ਬਣਾਵਾਂਗੇ, ਛੋਲੇ ਬਣਾਏ ਕੱਲ
ਅੱਛਾ।
ਹਾਂ, ਨਹੀਂ ਤਰੀ ਵਾਲੇ ਫਿਰ ਰੋਟੀ ਨਾਲ ਖਾਣੇ ਨਾ ਤੇ ਫੇਰ ਸੁ ਐ ਨੀ ਖਾਏ ਜਾਂਦੇ। ਰੁੱਖੇ ਖਾਣੇ ਆਉਂਦੇ ਫਿਰ ਸੁ ਬਣਾਉਦੇ ਆਾਂ
ਹਾਂ, ਨਾ ਸਵਾਦ ਲੱਗਦਾ ਵੀ ਪੂੜੀ ਨਾਲ
ਹਾਂ ਪੂੜੀ ਖਾਂਦਾ ਨੀ ਨਾ, ਪੂੜੀ ਖਾਂਦੇ ਨੀ ਤੱਲੀਆਂ ਦੀਆਂ ਚੀਜ਼ਾਂ ਮਨਾ ਸਭ ਕੁਝ ਡਾਕਟਰ ਨੇ ਮਨਾ ਕੀਤਾ ਨਾ।
ਅੱਛਾ ਅੱਛਾ ਤਾਂ ਹੀ ਮੈਂ ਵੀ ਦੇਸੀ ਚਾਹ ਦਾ ਕਾਹਵਾ ਰੱਖ ਆਖਿਆ ਦੱਸਸੀ ਮੈਂ ਕਿਹਾ ਚੱਲ ਪੁੱਛੋ ਬੜੀ ਦੇਰ ਹੋ ਗਈ ਗੱਲ ਹੀ ਨੀ ਹੋਈ ਕਿੰਨੀ ਦੇਰ ਹੋ ਗਈ ਹਾਲ
ਹਾਂ ਉਹੀ ਉਹ ਮੈਂ ਕਿਹਾਿਆ ਬੜੇ ਟੈਮ ਪਾ ਯਾਰ
ਹਾਂਜੀ ਹੋਰ ਗਏ ਬੱਚੇ ਸਕੂਲ ਨੀ
ਬੱਚੀਆਂ ਛੁੱਟੀਆਂ ਹੋ ਗਈਆਂ
ਅੱਛਾ ਅੱਛਾ ਠੀਕ ਬੱਚੇ ਸ ਛੁੱਟੀਆਂ ਹੋ ਗਈਆਂ ਤੇ ਚਲੋ ਕਿਧਰੇ ਚਲੀਏ ਫੇਿਰ
ਹਾਂ ਚਲੋ ਚੱਲਦੇ ਹਾਂ ਦਿਲ ਹੈਗਾ ਵੇ ਕਿਥੇ ਚੱਲੀਏ
ਬਣਾਓ ਕੋਈ ਪ੍ਰੋਗਰਾਮ ਤੁਸੀਂ ਬਣਾਓ
ਹਮ ਅਨੰਦਪੁਰ ਸਾਹਿਬ ਜਾਈਏ ਅਨੰਦਪੁਰ ਸਾਹਿਬ ਬੜਾ ਟਾਈਮ ਹੋਗਾ
ਹਾਂ ਮੈਂ ਤੇ ਮੈਂ ਵੀ ਨੀ ਗਈ ਵੀ ਉੱਥੇ
ਹਮ ਅੱਛਾ ਗਏ ਨੀ ਹੋਏ ਤੁਸੀਂ ਹਾਂ ਬਹੁਤ ਅੱਛਾ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਪੰਜ ਪਿਆਰਿਆਂ ਨੂੰ ਪਹਿਲੀ ਵ
ਅੱਛਾ
ਹਾਂ ਉੱਥੇ ਹੀ ਰਹਿੰਦੇ ਸੀ ਨਾ ਪਰਿਵਾਰ ਉੱਥੇ ਰਹਿੰਦਾ ਸੀ ਨਾ
ਹਾਂਜੀ ਅੱਛਾ ਅੱਛਾ ਸਾਰਾ ਪਰਿਵਾਰ ਉੱਥੇ ਹੀ ਰਹਿਣਾ
ਪਰਿਵਾਰ ਪਰ ਉੱਥੇ ਹੀ ਰਿਆ ਸਾਰਾ ਅੰਮ੍ਰਿਤ ਵੀ ਉੱਥੇ ਛਕਾਇਆ ਅਨੰਦਾਂ ਪੁਰ ਅਨੰਦਾਂ ਦੀ ਪੂਰੀ ਕਰਦੇ ਨੇ ਨੂੰ ਹਾਂ ਹਾਂ ਹ ਹੋਰ
ਵਧੀਆ ਵਧੀਆ
ਹਾਂ ਉੱਥੇ ਇੱਕ ਹੋਰ ਚੀਜ਼ ਉਹ ਸਬ ਅਜੂਬਾ ਹੈਗਾ ਉੱਥੇ ਉਹ ਵੀ ਵੇਖਣ ਵਾਲਾ
ਉੱਧਰ ਹੀ ਅਨੰਦਪੁਰ
ਅਨੰਦਪੁਰ ਸਾਰਾ ਅਜੂਬਾ ਸੱਤਵਾਂ ਅਜੂਬਾ ਕਹਿੰਦੇ ਨਾ
ਹਾਂਜੀ,
ਵੇਖਣ ਆਲੈ ਉਹ ਵੀ ਚੀਜ਼ ਹਾਂ ਤੁਸੀਂ ਆਪਣੇ ਕਦੇ ਜ਼ਿੰਦਗੀ ਚ ਨੀ ਕਦੇ ਵੇਖਿਆ ਹੋਣਾ ਹਾਂ ਲ ਘਟਦਾ ਸਾਰੀ ਮੀਨਾਕਾਰੀ ਹੋਈ ਰਹੀ ਸਭ ਉਹ ਸਾਰਾ ਇਤਿਹਾਸ ਲਿਖਿਆ ਦਾ ਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਹਾਂ, ਬਨਿਆ ਦਾ ਮਤਲਬ ਕਿ
ਅੱਛਾ, ਅੱਛਾ
ਬਹੁਤ ਬੰਨੇ ਦੇ ਨੇ ਇਸ ਤਰ੍ਹਾਂ ਦੇ ਜਿਵੇਂ ਹੁਣੇ ਬੋਲਣਗੇ ਤੁਸੀਂ ਵੇਖ ਕੇ ਭੈਣ ਜੇ ਇੱਕ ਦਮ ਹਰਿਆਨ ਹੋਏ। ਜੋ ਕਿ ਆਹ ਚੀਜ਼ ਮੰਨੀ ਦੀ ਹੈ।
ਤੁਸੀਂ ਤੇ ਦੱਸਦੇ ਪ ਤਾਂ ਦਿਲ ਕਰਨ ਲੱਗ ਗਿਆ ਜਾਣ
ਹਾਂ, ਬਹੁਤ ਵਧੀਆ ਚੀਜ਼ ਬੰਨੀ ਦੀ ਹੈ, ਉਹ ਬੱਚੇ ਤਾਂ ਵੇਖਦੇ ਨੇ ਉਹ ਖੁਸ਼ ਹੋ। ਉਹ ਚੀਜ਼ਾਂ ਅਸੀ ਹਾਂ ਗਏ ਸੀ, ਸਾਲ ਹੋ ਗਿਆ ਵਾ ਹਾਂ ਤੇ ਹੁਣ ਫੇਰ ਮਨ ਕਰਦਾ ਵਾ ਵੀ ਜਾਈਏ ਉੱਥੇ
ਅੱਛਾ, ਵਧੀਆ ਫਿਰ ਤੇ ਬਣਾਣੇ ਹਾਂ ਫੇਰ ਉੱਧਰ ਦਾ ਪ੍ਰੋਗ
ਓਧਰ ਤੋਂ ਹੀ ਬਣਾ ਲੋੋ ਪ੍ਰੋਗਰਾਮ ਚੱਲਣੇ ਆ ਇਕੱਠੇ
ਤੇ ਹੋਰ ਕੀ ਬੱਚਿਆਂ ਨੂੰ ਵੀ ਥੋੜ੍ਹਾ ਪਤਾ ਚੱਲਦਾ ਇਸ ਬਾਰੇ। ਸਾਨੂੰ ਨੀ ਪਤਾ ਤੇ ਚੱਲ ਬੱਚਿਆਂ ਨੂੰ ਵੀ ਪਤਾ ਚਲੇਗਾ ਸੀ ਅਸੀ ਕੀ ਦਸ ਸੰਗ ਜਾਂਦਾ ਮੈਂ ਤੇ ਕੁੱਛ
ਹਾਂਜੀ-ਹਾਂਜੀ ਸਭ ਲਿਖਿਆ ਦਾ ਇਤਿਹਾਸ ਬਣਿਆ ਵਾ ਵ ਪਰ ਉਹ ਚੀਜ਼ ਜਿਹੜੀ ਓਧਰ ਬੰਨੀ ਦੀ ਨਾ ਉਹ ਵੇਖਣ ਵਾਲੀ ਹੈ ਜੋ ਕਮਾਲ ਖੀਰ ਬਨਦੀ ਐ।
ਅੱਛਾ, ਕੋਈ ਨੀ ਬਣਾਣੇ ਆ ਪ੍ਰੋਗਰਾਮ ਨਾ ਇਹਨਾਂ ਨੂੰ ਪੈਣ ਹੁਣ ਛੁੱਟੀਆਂ ਫੇਰ ਅਸੀਂ ਬਣਾਣੇ ਹਾਂ, ਉੱਥੇ ਗਰਮੀ ਹੁੰਦੀ ਹੈ।
ਹਾਂ ਮੂੰਹ ਸਮਝਵੇ ਥੇਗਾ। ਸੜਿਆ ਉਂਜ ਈ ਆਉਂਦਾ ਮੌਸਮ ਦਾ ਪਰ ਪਤਾ ਨਹੀ ਲੱਗਦਾ ਹਾਂਜੀ- ਜੀ
ਹੂ ਔਹੀ ਨਾ, ਕੋਈ ਨੀ ਬਣਾਉਾਨਨੇ ਆਂ, ਮੈਂ ਵੀ ਇਹਨਾਂ ਨੂੰ ਕਹਾਂਗੀ ਕਿਤਾ ਸਿਰ੍ਫ ਪੈਂਦੀ ਛੁੱਟੀਆਂ ਨਾ ਇਹਨਾਂ ਨੂੰ ਚਾਰ ਪੰਜ ਪੈਂਦੀਆਂ ਛੁੱਟੀਆਂ ਫੇਰ ਬਣਾਣੇ ਆ ਪ੍ਰੋਗਰਾਮ ਪਰ ਤੁਸੀਂ ਵੀ ਦੱਸਣਾ ਨਾ ਮੈਨੂੰ ਕੀ ਜਾਣ ਹਾਂਜੀ ਫਿਰ ਵੀ ਚਲੋ ਛੁੱਟੀਆਂ ਕਰਕੇ, ਫਿਰ ਤੁਹਾਨੂੰ ਪਤਾ ਕੰਮਾਂ ਕਾਰਾਂ ਵਾਲੇ ਨਿਕਲ ਵੀ ਨੀ ਸਕਦੇ, ਹੋਰ
ਲੋ ਹੋਰ ਬਸ
ਵੀਰ ਜੀ ਠੀਕ
ਹਾਂ ਠੀਕ ਹੈ, ਹੂਣ ਥੋੜਾ ਆਰਾਮ ਕਰਦੇ ਪਏ ਨੇੈ ਇਸ ਟਾਈਮ
ਅੱਛਾ ਅੱਛਾ ਤੇ ਬੱਚੇ ਗਏ ਗੁਰ ਵਾਰ ਜਾਂਦੇ ਨਹੀਂ ਬੱਚੇ ਮੈਂ ਕਿਹਾ ਜਾਂਦੇ ਗੁਰਦੁਆਰੇ ਹੈਲੋ
ਹੁੰਦਾ ਨਾ ਅਠਾਰਹ
ਤੁਹਾਡੀ ਆਵਾਜ਼ ਕਟ ਰਹੀ ਹੈ
ਹੈਲੋ
ਹੈਲੋ ਮੈਂ ਕਿਹਾ ਤੁਹਾਡੀ ਆਵਾਜ਼ ਕਟਉਦੀ ਪਈ ਹੈ ਹੈਲੋ
ਆਵਾਜ਼ ਤੁਹਾਡੀ
ਅੱਛਾ ਅੱਛਾ ਮੈਂ ਕਿਹਾ ਬੱਚੇ ਜਾਂਦੇ ਗੁਰਦੁਆਰੇ ਹੈਲੋ ਹਾਂਜੀ ਹਾਂਜੀ
ਆਣ ਦੇਯਾ ਕਰੋ, ਆਂਦੇ ਨ
ਅੱਛਾ ਅੱਛਾ ਅੱਛਾ ਅੱਛਾ ਹਾਂ ਵਿੱਚ ਕੱਟ ਰੀ ਹੈ ਨਾ ਹੂ ਹਾਂਜੀ ਹਾਂਜੀ ਹੁਣ ਆਂਦੀ ਪਈ ਹੈ ਹੂ ਪਾਠ ਵਗੈਰਾ ਕਰ ਲੈਂਦੇ ਬੱਚੇ
ਕਰ ਲੈਂਦੇ ਪਾਠ ਬੱਚੇ
ਅੱਛਾ ਅੱਛਾ ਵਧੀਆ ਸਗੋਂ ਹੁਣ ਤੇ ਜਾਚ ਆਨੀ ਚਾਹੀਦੀ ਬੱਚਿਆਂ ਨੂੰ
ਛੁੱਟੀਆਂ ਚੱਲ ਬੱਚੇ ਜੋ ਸਿੱਖ ਲੈਣ ਸਹੀ ਰਹਿੰਦੇ ਫਿਰ ਬਾਅਦ ਚ ਸਕੂਲ ਦਾ ਬਰਡਨ ਕਿੰਨਾ ਹੁੰਦਾ ਹਾਂ
ਅੱਜ ਕੱਲ ਨਾ ਜ਼ਿਆਦਾ ਹੀ ਹੋ ਗਏ ਦਾ ਬੱਚਿਆਂ ਨੂੰ ਸਿਰ ਤੇ ਜ਼ਿਆਦਾ ਹੀ ਪਾਏ ਦਾ ਭਾਰ ਬੱਚਾ ਬੱਚਿਆਂ ਦੇ ਨਾ ਪੇਪਰ ਵੀ ਨਾਲ ਹਾਂ ਨਹੀਂ ਤੇ ਪਹਿਲੇ ਛੇ ਛੇ ਮਹੀਨੇ ਬਾਅਦ ਤਿੰਨ ਤਿੰਨ ਮਹੀਨੇ ਬਾਅਦ ਟੈਸਟ ਲਾਦੇ ਸੀ ਅੱਜ ਕੱਲ ਦੇ ਮਹੀਨਿਆਂ ਮਹੀਨਿਆਂ ਬਾਅਦ ਬੱਚਿਆਂ ਨੂੰ ਪ੍ਰੈਸ਼ਰ ਪਾਇਆ ਹੋਇਆ ਇੰਨਾ ਨੇ
ੳਹੀੳ ਉਹ ਬਹੁਤ ਮੁਸ਼ਕਿਲ ਹੋਇਆਦਾ
ਹਾਂਜੀ ਹੋਰ ਸੁਣਾਓ
ਹੋਰ ਬਸ ਵਧੀਆ ਸੋ ਗਿਆ ਬੇਬੀ ਤੁਹਾਡਾ
ਹਾਂਜੀ ਜੀ ਉਹ ਵੀ ਸੀ ਤਾਂ ਮੈਂ ਕਿਹਾ ਚੱਲ ਫੋਨ ਹੀ ਕਰਾਂ ਇਹਨਾਂ ਨੂੰ
ਅੱਛਾ ਬਨਾ ਲਈ ਤੁਸੀਂ ਰੋਟੀ, ਕੀ ਬਣਾਇਆ ਅੱਜ?
ਮੈਂ ਅੱਜ ਬਨਾਏ, ਅਜ ਨਾ ਮੌਸਮ ਵਧੀਆ ਸੀ ਤੇ ਅਸੀਂ ਫੁਲਕੇ ਬਨਾਏ ਤੰਦੂਰ ਦੇ ਆਲੂ ਵਾਲ ਈ ਸਵਰੇ।
ਛਾ- ਅੱਛਾ ਬਹੁਤ ਵਧੀਆ ਤੰਦੂਰੀ ਕਿਵੇਂ ਬਨਾਏ ਤੰਦੂਰ ਤੇ? ਔ ਮਿੱਟੀ ਵਾਲੇ ਹਾਏ ਔ ਬੌਤ ਸੁਆਦ ਲੱਗਦੀ ਰੋਟੀ ਆਲੂ ਵਾਲੀ।
ਫੇਰ ਨਾ ਔ ਦਾਲ ਵੀ ਹੁੰ ਬਨਾਈ ਸੀ ਦੁਪੇਰ ਵਾਸਤੇ ਦਾਲ। ਚਾਵਲ ਬਨਾਏ ਮੂੰਗੀ ਤੌਤੀ ਦਾਲ ਬਨਾਈ। ਤੇ ਫੇਰ ਮੈਂ ਔ ਵੀ ਰਾਖਤਾ ਤੰਦੂਰ ਵਿੱਚ ਘੀਆ। ਮੈਂ ਕਾਕ ਸੇਕ ਬੜੈ। ਤੇ ਸਬਜੀ ਘੀਏ ਵਾਲੀ ਰੱਖ ਈ ਦੇਨੀ ਆਂ ਜਿਨਾਂ
ਰੌ ਰਾਤੀ ਪਰਥਾ ਬਨਾਦਾ ਕਰਾਂ
ਨਾ-ਨਾ ਬਨਾ ਕੇ ਕੱਟ ਕੁੱਟ ਕੇ ਪਿਆਜ਼ ਪਿਊਜ਼ ਪਾ ਕੇ ਨਾ ਕੁੱਕਰ ਵਿੱਚ ਰੱਖਤਾ ਔਰੋੋ ਉੱਤੇ ਸੇਕ ਬੜਾ ਸੀ। ਹੇਲੋ। ਹੈਲੋ। ਹੈਲੋ। ਹੈਲੋ। ਹੈਲੋ-ਹੈਲੋ-ਹੈਲੋ। ਹੈਲੋ। ਹੈਲੋ। ਹੈਲੋ, ਹੈਲੋ। ਹੈਲੋ! ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋਂ। ਹੈਲੋ ਹੈਲੋ ਹੈਲੋ ਹੈਲੋ ਹੈਲੋ। ਹੈਲੋਂ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।